ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ
ਵਧੀਆ, ਵਧੀਆ ਤੁਸੀਂ ਸੁਣਾਓ?
ਵਧੀਆ, ਵਧੀਆ ਕੀ ਕਰਦੇ ਬਈ ਉਹ
ਕੁਛ ਨੀ ਮੈਂ ਬਸ ਬੈਠੀ ਹੋਈ ਸੀ ਤੁਸੀਂ ਕਿੱਥੇ ਗਵਾਚੇ ਹੋ ਇੰਨੇ ਚਿਰ ਹੋ ਗਏ ਕੋਈ ਫੋਨ ਨੀ ਕੁਛ ਨੀ
ਬਸ ਮੰਮੀ ਘਰਾਂ ਦੇ ਕੰਮਾਂ ਦੇ ਵਿਛ ਬਿਜ਼ੀ ਥੋੜਾ ਆਪਣਾ ਬਸ ਬਹੁਤ ਜ਼ਿਆਦਾ ਹੀ ਬਿਜ਼ੀ ਥੋੜੇ ਹੋ ਗਏ ਆ ਥੋੜਾ ਕੰਮ ਘਰ ਚੱਲਦਾ ਪਿਆ ਵਾ ਥੋੜਾ ਕੰਮ ਕਰਵਾਉਣੇ ਪਏ ਆ ਹਾਂਜੀ, ਹਾਂਜੀ ਰਸੋਈ ਥੋੜਾ ਹਮ
ਰਸੋਈ ਚ ਕੀ ਕਰਵਾਉਂਦੇ ਉ।
ਹੋਰ ਗੈਸਟ ਵੀ ਅੱਜ ਕੱਲ ਆਜ ਆਏ ਕਾਨੇ। ਪਹਿਲਾਂ ਮੇਰੀ ਜਠਾਣੀ ਆਈ ਦੀ ਸੀ ।ਫੇਰ ਮੇਰਾ ਹਾਂਜੀ- ਹਾਂਜੀ ਫਿਰੀਏਦਾਂਬਾਦ ਗਏ ਪਨੇਵਾ ਆਇਆ ਦਾ ਸੀ।
ਏਧਰ ਆ। ਕੀ ਖਵਾਇਆ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਤੁਹਾਡੇ ਗੈਸਟ ਆਏ ਦੇ ਸੀ।
ਬਸ, ਗਰਮੀ ਦੀ ਬਾਰ ਤੁਹਾਨੂੰ ਪਤਾ ਫਿਰ
ਹਾਂਜੀ- ਹਾਂਜੀ।
ਹਾਂਜੀ ਢੋਕਲਾ ਵੀ, ਬਣਾਇਆ ਉਹਨਾਂ ਵਾਸਤੇ।
ਅੱਛਾ- ਅੱਛਾ ਡੋਕਲਾ ਬਣਾਇਆ। ਮੈਨੂੰ ਤੇ ਡੋਕਲਾ ਬਣਾਉਣਾ ਨੀ ਆ। ਦਾ ਮੇਰੇ ਗੈਸਟ ਆਣੇ ਦੱਸ ਦੋ ਬਲਕਿ ਡੋਕਲ ਬੇਸਨ ਘਰ ਹੈਗਾ।ਮੈਨੂੰ ਬਣਾਉਣਾ ਨੀ ਆਉਂਦਾ ।ਤੁਸੀਂ ਮੈਨੂੰ ਰੈਸਪੀ ਦੱਸ ਦਿਓ ਡੋਕਲੇ ਦੀ।
ਹਾਂਜੀ- ਹਾਂਜੀ ਕਿਉਂ ਨੀ ਤੁਹਾਨੂੰ ਦੱਸਾਂਗੀ। ਮੈਂ
ਹਾਂਜੀ- ਹਾਂਜੀ ਦੱਸਦੋ ਫਿਰ ਮੈਂ ਵੀ ਮੇਰੇ ਕੱਲ ਗੈਸਟ ਆਣੇ ਨੇ। ਫਿਰ ਮੈਂ ਤਿਆਰੀ ਕਰ ਸਮਾਨ ਲੈਵਾਂਗੀ ਜਾ ਕੇ ਜਿਹੜਾ ਸਮਾਨ ਵਿੱਚ ਪੈਂਦਾ ਹੋਏਗਾ।
ਹਾਂਜੀ। ਵੈਸੇ ਤੇ ਸੂਜੀ ਦਾ ਵੀ ਇਕੱਲਾ ਬਣਦਾ ਵਾ ਤੇ ਅਸੀਂ ਵੀ ਹਾਂਜੀ ।ਅਹ ਆਪਣਾ ਬੇਸਨ ਪਾਉਂਦੇ ਹਾਂ। ਉਹਦੇ ਥੋੜ੍ਹਾ ਜਿਆਦਾ ਬੈਸਟ ਬਣਦੇ ਸੂਜੀ ਦਾ ਹੀ ਬਣਦਾ ਵਾ ਤੇ ਬੇਸਨ ਦਾ ਵੀ ਬਣਦਾ। ਅਸੀਂ ਮਿਕਸ ਬਣਾਉਂਦੇ ਹਾਂ। ਸੂਜੀ ਵੀ ਵਿੱਚ ਪਾਉਂਦੇ ਹਾਂ। ਤੇ ਬੇਸਣ ਜਿੱਦਾਂ ਆਪਣਾ ਤੁਸੀਂ ਇਹ ਹਿਸਾਬ ਲਾ ਲਓ। ਅਹ। ਅੱਧੀ ਕੋਲੀ ਆ ਸੂਜੀ ਦੀ ਹੋ ਗਈ।
ਅੱਛਾ।
ਤੇ ਇਹ ਦਈ ਦੀ ਕੋਲੀ ਬੇਸਨ ਦੀ ਹੋ ਗਈ। ਬੇਸਨ ਤੁਸੀਂ ਉਹਦੀ ਮਾਤਾ ਰਾ ਥੋੜੀ ਜ਼ਿਆਦਾ ਵੀ ਕਰ ਸਕਦੇ ਹੋ।
ਅੱਛਾ। ਸੇਮ ਹੀ ਰੱਖਣੀਆਂ ਨੇ ਤੁਸੀਂ।
ਹਾਂਜੀ- ਹਾਂਜੀ- ਹਾਂਜੀ ਤੁਸੀਂ ਬਰਾਬਰ- ਬਰਾਬਰ ਚ ਜ਼ਿਆਦਾ ਬਣਾਉਣਾ। ਇੱਕ- ਇੱਕ ਕੋਲੀ ਵੀ ਲੈ ਸਕਦੇ ਹੋ। ਤੁਸੀਂ ਕੋਹਲੀ ਦਾ ਨਾਪ ਹਾਂਜੀ- ਹਾਂਜੀ ਇੱਕ ਕੋਹਲੀ ਦੇ ਹਿਸਾਬ ਦੇ ਨਾਲ ਕੋ ਲੈਣਾ ਮਤਲਬ ਮਿਨ ਕਿ ਕੋਲੀ ਦੇ ਹਿਸਾਬ ਨਾਲ ਲੈਣਾ। ਤੁਸੀਂ ਇੱਕ ਕੋਲੀ ਜੇ ਬੇਸਣ ਦੀ ਤੇ ਇੱਕ ਕੋਲੀ ਤੁਸੀਂ ਸੂਜੀ ਵੀ ਲੈਣੀ ਹੈ। ਸੂਜੀ ਤੁਸੀਂ ਘੱਟ ਵੀ ਕਰ ਸਕਦੇ ਹੋ।
ਹਾਂਜੀ- ਹਾਂਜੀ ਸੂਜੀ ਤੇ ਨਾ ਉਹਨੂੰ ਕੱਠਾ ਬਣਾ ਦਿੰਦੀ ਸੂਜੀ, ਬੇਸਣ ਨਾ।
ਹਾਂ ।ਨਹੀਂ ਸੂਜੀ ਤੁਸੀਂ ਘੱਟ ਵੀ ਕਰ ਸਕਦੇ ਹੋ। ਥੋੜੀ, ਮਤਲਬ ਕੀ ਬੇਸਣ ਤੁਸੀਂ ਜਾ ਲੈ ਸਕਦੇ ਹੋ ਇਹਦੇ ਵਿੱਚ। ਬੇਸਣ ਦੀ ਮਾਤਰਾ ਤੂਸੀਂ ਜਾਦਾ ਕਰਦੇ ਹਾਂਜੀ। ਉਹ ਓਦਾਂ ਹੀ ਇੱਕ ਕੋਲੀ ਤੁਸੀਂ ਦਹੀਂ ਦੀ ਲੈ ਲੋ।
ਅੱਛਾ।
ਹਾਂਜੀ। ਇਹਨਾਂ ਨੂੰ ਚੰਗੀ ਤਰ੍ਹਾਂ ਆਪਣਾ ਮਤਲਬ ਕਿ ਮਿਕਸ ਕ ਮਿਕਸ ਕਰ ਲੈਣਾ। ਚੰਗੀ ਤਰ੍ਹਾਂ। ਹਾਂ। ਹਾਂਜੀ ਬੀਟਰ ਨਾਲ ਤੁਸੀਂ ਕਰ ਲਓ। ਕਰਛੀ ਨਾ ਕਰ ਚ ਕਰਛੀ ਨਾਲ ਚੰਗੀ ਤਰ੍ਹਾਂ ਕਰ ਚੰਗੀ ਦਾ ਵੇਟਣ ਚੰਗੀ ਤ ਕਰਕੇ, ਤੇ ਥੋੜ੍ਹੀ ਦੇਰ ਤੁਸੀਂ ਇੱਕ ਇੱਕ ਘੰਟਾ ਤੁਸੀਂ ਥੋੜ੍ਹਾ ਖੱਟਾ ਦਹੀਂ ਹੋਗਾ ਤਾਂ ਵਧੀਆ ਹੋਏਗਾ।
ਅੱਛਾ।
ਹਾਂਜੀ- ਹਾਂਜੀ ਇਹਨੂੰ ਤੁਸੀਂ ਘੰਟੇ ਵਾਸਤੇ ਰੱਖ ਛਡੋ। ਮਤਲਬ ਕੀ ਸਾਰਾ ਕਰਕੇ ਘੰਟੇ ਵਾਸਤੇ ਤੁਸੀਂ ਹਾਂਜੀ- ਹਾਂਜੀ ਰੱਖ ਦਿਓ ।ਤੁਸੀਂ‍
ਅੱਛਾ।
ਕਿਸੇ ਨੂੰ ਮਤਲਬ ਕੀ ਬਣਾਣਾ ਵੈਂ। ਤੇ ਪਹਿਲਾਂ ਤੁਸੀਂ, ਜੇ ਤੁਸੀਂ ਮਤਲਬ ਕਿ ਪਾਟ ਚ ਬਣਾਉਣਾ ਵਾ ਉਹਦੇ ਚ' ਆਪਣਾ ਇੱਕ ਡੋਕਲਾ ਸਟੈਂਡ ਵੀ ਆਉਂਦਾ ਵਾ
ਹਾਂਜੀ- ਹਾਂਜੀ ਨਹੀਂ ਉਹ ਸਾਡੇ ਕੋਲ ਤਾਂ ਸਟੈਂਡ ਸਟੂਡ ਹੈਗੇ ਨੇ। ਸਾਰਾ ਕੁਛ
ਬੱਸ ਡੋਕਲੇ ਸਟੈਂਡ ਚ' ਉਹਨੂੰ ਥੋੜਾ ਅਪ ਆਪਣਾ ਗ੍ਰੀਸ ਕਰ ਦੇਣਾ, ਘਿਓ ਦੇਣਾ, ਤੇਲ ਦੇਣਾ ਚੰਗੀ ਤਰ੍ਹਾਂ ਵਿੱਚ ਜਿਚ ਪਾਉਣਾ ਤੁਸੀਂ ਸਾਂਚੇ 'ਚ ਜਿਚ ਪਾਉਣਾ ਵਾ ਜਿਹੜਾ ਤੁਸੀਂ ਬੈਟਰ ਤਿਆਰ ਕੀਤ ਨਾ ਉਹਦੇ 'ਚ ਹਲਕਾ ਜਿਹਾ ਨਮਕ ਪਾਣਾ।
ਹਾਂਜੀ
ਤੇ ਹਾਂਜੀ ਹਲਕਾ ਜਿਹਾ ਨਮਕ ਤੇ ਹਲਕੀ ਜਿਹੀ ਹਲਦੀ ਤੁਸੀਂ ਇਹਦਾ ਮਤਕੀਰ 'ਚ ਅਦਰਕ ਤੇ ਲੱਸਣ ਦਾ ਪੇਸਟ ਬਣਾ ਕੇ ਵੀ ਨਾ ਇਹ 'ਚ ਪਾ ਸਕਦੇ ਹੋ।
ਅੱਛਾ ਪਰ ਗੁਜਰਾਤੀ ਡਿਸ਼ ਹੈਗੀ ਹੈ ਉਹ ਲੱਸਣ, ਅਦਰਕ ਖਾਂਦੇ ਨੀ ਨੇ ਗੁਜਰਾਤ
ਨਹੀਂ ਇਹ 'ਚ‌ ਪੈਂਦਾ ਵਾ ਤੁਸੀਂ ਜ਼ਰੂਰੀ ਨਹੀਂ ਜੇ ਤੁਸੀਂ ਪਾਣਾ ਚਾਹੁੰਦੇ ਆ ਤਾਂ ਪਾ ਸਕਦੇ ਹੋ ਗ੍ਰਾਇੰਡਰ ਕਰਕੇ ਲੱਸਣ ਤੇ ਅਦਰਕ ਗ੍ਰਾਇਡਰ ਕਰਕੇ ਤੁਸੀਂ ਪਾ ਸਕਦੇ ਹੋ ਨਮਕ ਹਲਕਾ ਹਲਕੀ ਹਲਦੀ ਪਾਣੀ ਤੇਜ਼ ਨਹੀਂ ਪਾਣੀ ਹਲਦੀ ਪਾਣੀ ਹੈ ਤੇ ਫੇਰ ਜਦੋਂ ਤੁਸੀਂ ਉਹ ਜਾ ਆਪਣਾ ਸਟੈਂਡ 'ਚ ਗ੍ਰੀਸ ਕਰ ਲਿਆ ਨਾ ਤੇਲ ਨਾਲ ਚੰਗੀ ਤਰ੍ਹਾਂ ਜਿਚ ਪਾਣਾ ਤੇ ਬਾਅਦ ਵਿੱਚ ਤੁਸੀਂ ਜਦੋਂ ਪਾਉਣ ਲੱਗਣਾ ਉਹਦੇ 'ਚ ਇਨੋ ਪਾਣਾ। ਇਨੋ ਦਾ ਇੱਕ ਪੈਕੇਟ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਉਹ ਦੋਂ ਮਤਲਬ ਕਿ ਤੁਸੀਂ ਉਹਦੇ 'ਚ ਪਾ ਦੇਣਾ ਸਾਂਚੇ ਚ ਪਾ ਦੇਣਾ। ਸਾਂਚੇ ਨੂੰ ਪਹਿਲਾ ਆਪਣਾ ਗਰਮ ਕਰ ਲੈਣਾ ਚੰਗੀ ਤਰ੍ਹਾਂ ਭਾਫ ਬਣਣੀ ਸ਼ੂਰੂ ਹੋ ਗਈ। ਸਾਂਚੇ ਦੇ 'ਚ ਪਾ ਕੇ ਇਹ ਨੂੰ ਟੱਕ ਦਿਉ। ਹਾਂਜੀ ਫਿਰ ਤੁਸੀਂ ਅਹ ਵੀਹ -ਪੱਚੀ ਮਿੰਟ ਤੁਸੀਂ ਵੇਟ ਕਰੋ ਆਪਣੀ ਤੇ ਫੇਰ ਤੁਸੀਂ ਦੇਖੋ ਉਹਦੇ 'ਚ ਪਾ ਕੇ ਪਿੰਨ ਜਾਂ ਸੂਈ ਪਾ ਕੇ ਦੇਖੋ। ਦੇੋਖੋ ਵੀ ਇਹ ਨਾਲ ਤੇ ਨਹੀਂ ਚਿਪਕਦਾ ਪਿਆ ਹੈਗਾ ਹਾਂਜੀ ਹਾਂ ਹਾਂਜੀ ਚਾਕੂ ਪਾ ਕੇ ਦੇਖ ਦੇਖ ਲੋ ਤੇ ਤੁਸੀਂ ਵੇਖ ਦੇਖੋ ਚਿਪਕਦਾ ਤੇ ਨੀ ਜੇ ਚਿਪਕਦਾ ਪਿਆ ਤੇ ਥੋੜੀ ਦੇਰ ਹੋਰ ਬਣੇਗਾ ਜੇ ਨਹੀਂ ਚਿਪਕਦਾ ਪਿਆ। ਅਤੇ ਫਿਰ ਇਹ ਤਿਆਰ ਹੈ ਤੁਹਾਡਾ
ਅੱਛਾ
ਹਾਂਜੀ ਤੁਸੀਂ ਫਿਰ ਉਹਨੂੰ ਚੋਂ ਕੱਢ ਕੇ ਹਾਂਜੀ- ਹਾਂਜੀ ਉਹਦੇ 'ਚ ਤੁਸੀਂ ਕੱਢ ਕੇ ਤੇ ਫੇਰ ਉਹਦੇ ਪੀਸ ਕਰਨੇ ਫੇਰ ਤੁਸੀਂ ਉਹਦੇ ਨਾਲ ਆਪਣਾ ਕੜੀ ਪੱਤਾ ਤੇਲ ਸਾੜ ਕੇ
ਹਾਂਜੀ- ਹਾਂਜੀ
ਆਪਣਾ ਰਾਈ, ਕੜੀ ਪੱਤਾ ਤੇ ਧਨੀਆ ਤੇ ਲੰਬੀਆਂ ਲੰਬੀਆਂ ਹਰੀਆਂ ਮਿਰਚਾਂ ਕੱਟ ਕੇ
ਹਾਂਜੀ- ਹਾਂਜੀ
ਪਾ ਕੇ ਤੜਕੇ ਉਹਦਾ ਤੜਕਾ ਭੁੰਨ ਕੇ ਤੇ ਇਹਦੇ ਉੱਪਰ ਪਾ ਪਾਓ ਤੁਸੀਂ ਪਾ ਸਕਦੇ ਹੋ ਹੁੰ ਤੇ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਸਪੰਚੀ ਜਜ਼ ਬਣਾਉਣਾ ਪੋਲਾ ਪੋਲਾ ਜਿਆਦਾ ਬਣਾਣਾ ਨਿੰਬੂ ਪਾ ਆਪਾਂ ਸ਼ੰਕਜਵੀ ਵੀ ਹਾਂਜੀ ਸ਼ੰਕਜਵੀ ਬਣਾਣੇ ਨਾ ਸੇਮ ਹੀ ਓਦਾ ਪਾ ਕੇ ਤੇ ਸ਼ਿਕੰਜੀ ਬਣਾ ਕੇ ਇਹਦੇ ਤੁਸੀਂ ਪਾ ਸਕਦੇ।
ਠੀਕ ਏ ਵਧੀਆ ਬੜੇ ਇਹ ਤੇ ਉਈਓ ਹਿਸਾਬ ਹੋ ਗਿਆ ਮੈਂ ਇਡਲੀ ਇਂਜ ਬਣਾਂਦੀ ਆ।
ਹਾਂਜੀ ਤੇ ਇਹਦੇ ਵਿੱਚ ਥੋੜੀ ਜਿਹੀ ਨਾ ਤੁਸੀਂ ਤੁਸੀਂ ਜਦੋਂ ਘੋਲ ਘੋਲਣਾ ਇਹਦੇ ਥੋੜ੍ਹੀ ਜਿਹੀ ਤੁਸੀਂੰ ਖੰਡ ਵੀ ਪਾਣੀ ਏ।
ਹਾਂਜੀ- ਹਾਂਜੀ ਘੋਲ- ਘੋਲ ਆਂ ਨਾ ਨਿੰਬੂ ਪਾ ਕੇ ਹਾਂਜੀ
ਹਾਂਜੀ- ਹਾਂਜੀ ਜਦੋਂ ਆਪਾਂ ਸਾਰਾ ਮਿਕਸ ਕਰਨੇ ਨਾ ਬੇਸਨ, ਸੂਜੀ ਦਹੀਂ ਤੇ ਥੋੜ੍ਹੀ ਜਿਹੀ ਖੰਡ ਵੀ ਤੁਸੀਂ ਪਾਨੀ ਏ।
ਠੀਕ ਹੈ ਠੀਕ ਤੁਸੀ ਤੇ ਬੜੇ ਐਕਸਪਰਟ ਹੈਗੇ ਤੁਸੀ ਘਰ ਹੀ ਢੋਕਲਾ ਬਣਾ ਲੈਂਦੇ ਉਹ
ਬ ਸਾਡੇ ਬਹੁਤ ਬਣਦਾ ਸਾਡੇ ਤੇ ਮਿੰਟ ਨੀ ਲਗਦਾ ਜਾਂਦਾ ਕਿੱਥੇ ਹੈ।
ਅੱਛਾ ਸਾਡਾ ਤੇ ਬਾਜ਼ਾਰੋਂ ਆਂਦਾ ਮੈਂ ਤੇ ਪਾਣੀ ਜਿਹੜੇ ਢੋਕਲੇ ਦਾ ਪਾਣੀ ਹੁੰਦਾ ਮੈਂ ਤੇ ਉਹੀਓ ਪੀ ਜਾਂਦੀ ਮੈਂਨੁ ਤੇ ਉਹ ਬੜਾ ਸਵਾਦ ਲੱਗਦਾ ਢੋਕਲੇ ਦਾ ਪਾਣੀ।
ਹਾਂ ਇਹ ਤੇ ਉਹੀ ਜਿਹੜਾ ਪਾਣੀ ਜ ਅ ਅਸੀਂ ਅਸ ਪਾਣੀ ਪੂਣੀ ਤੇ ਨਹੀਂ ਬਣਾਈ ਦਾ ਹੈਗਾ। ਤੇ ਬੱਚੇ ਏਦਾਂ ਹੀ ਖਾ ਲੈਂਦੇ ਨੇ ਮਤਲਬ ਕੀ ਤੇ ਉਹਨਾਂ ਨੁ ਸੋਸ ਨਾਲ, ਇਮਲੀ ਚਟ ਸਵਾਦ ਲੱਗਦਾ ਹੈਗਾ। ਤੇ ਕਈ ਲੋਗ ਨਾ ਮਤਲਬ ਕਿ ਇਹਨੂੰ ਜਿਦ ਨਿੰਬੂ ਪਾਣੀ ਬਣਾ ਕੇ ਚੋਗਂਜੀ ਬਣਾ ਕੇ ਇਹਦੇ ਉੱਪਰ ਪਾਂਦੇ ਨੇ ਉਹ ਥੋੜਾ ਪੋਲਾ ਪੋਲਾ, ਸਪੰਜੀ ਸਪੰਜੀ ਹੁੰਦੀਆਂ ਮਤਲਬ ਥੋੜਾ ਸੇਵਲਾ ਹੋ ਜਾਂਦਾ ਜਿੱਦਾਂ ਟੇਸਟੀ ਲੱਗਦਾ ਵਾ।
ਅੱਛਾ ਕੋਈ ਨੀ, ਇਹ ਤੁਸੀਂ ਮੈਨੂੰ ਟੋਕਲੇ ਦੀ ਰੈਸਿਪੀ ਦੱਸੋ? ਮੈਂ ਸੇਮ ਐਵੇਂ ਉਹ ਬਣਾਂਦੀ ਜੇ ਤੇ ਇਡਲੀ ਵਾਲਾ ਹਿਸਾਬ ਏ ਮੈਂ ਇਡਲੀ ਬਸ ਸੂਜੀ ਲੈਂਦੀ ਆ ਉਹਨੂੰ ਭੁੰਨ ਲੈਂਦੀ ਆ ਓਹਦੇ ਚ ਦਹੀਂ ਪਾ ਦਿੰਦੀ ਆ, ਦਹੀਂ ਪਾ ਕੇ ਨਾ ਮੈਂ ਇੱਕ ਪੈਕੇਟ ਇਨੋ ਦਾ ਪਾ ਦਿੰਦੀ ਤੇ ਏਨੂੰ ਚੰਗੇ ਤਰੀਕੇ ਨਾਲ ਬੀਟ ਕਰਕੇ ਥੋੜਾ ਪਾਣੀ ਪਾ ਕੇ ਉਹਨੂੰ ਬੀਟ ਕਰਕੇ ਚੰਗੇ ਤਰੀਕੇ ਨਾਲ ਅੱਧਾ ਘੰਟਾ ਰੱਖ ਦਿੰਦੀ ਹਾਂ। ਫੇਰ ਉਸ ਤੋਂ ਬਾਅਦ ਨਾ ਜਦੋਂ ਬਣਾਣਾ ਹੁੰਦਾ ਨਾ ਤੇ ਸਾਡੇ ਕੋਲ ਇਡਲੀ ਸਂਬ, ਇਡਲੀ ਵਾਲਾ ਨ ਹੈਗਾ ਵੇ। ਹਾਂਜੀ, ਸਟੈਂਡ ਹੈਗਾ। ਔਰ ਇਹ ਚ ਕੀ ਨਾਮ ਏ ਪਹਿਲੇ ਪਾਨ ਤੋਂ ਪਹਿਲੇ ਇਨੋ ਪਾ ਕੇ ਚੰਗੇ ਤਰੀਕੇ ਨਾਲ ਦੁਬਾਰਾ ਇਨੋ ਪਾ ਕੇ ਫੇਰ ਫੇਂਟ ਲੋ ਤੇ ਉਹ ਹਲਕਾ ਹਲਕਾ ਉਹਨੂੰ ਪਾ ਕੇ ਤੇ ਇੱਕ ਸੀਟੀ ਵੱਜਦੀ ਉਹਦੇ ਚ। ਤੇ ਉਹ ਤਿਆਰ ਹੋ ਜਾਂਦਾ ਵੇ, ਸੇਮ ਈ ਚੀਜ਼ ਹੈਗੀ ਏ ਢੋਕ ਤਵੈਡਾ ਵੀ ਔਖਾ ਨੀ, ਇਵੀ ਔਖਾ ਨੀ।
ਇੱਦੇ ਚ ਥੋੜਾ ਵੇਸਨ ਪੈਣਾ ਜਿੱਦਾਂ ਵੇਸਣ ਪੈਣਾ, ਵੇਸਨ ਥੋੜੀ ਦਹੀਂ ਜ਼ਿਆਦੀ।
ਹਾਂਜੀ ਹਾਂਜੀ ਹੁਣ ਮੈਂ ਕੱਲ ਬਣਾਵਾਂਗੀ ਮੇਰੇ ਕੱਲ ਗੈਸਟ ਆਏਂਗੇ ਨਾ ਤੇ ਮੈਂ ਤੇ ਇਕ ਇਹ ਬਣਾਵਾਂਗੀ ਇੱਕ ਮੈਂ
ਅੱਛਾ ਅਸੀਂ ਨੀ ਚਨਾ ਮਸਾਲਾ ਕਦੀ ਬਣਾਇਆ ਤੁਸੀਂ ਸਾਨੂੰ ਦੱਸੋ ਨਾ ਰੈਸਪੀ ਕਿਸ ਤਰਾਂ ਉਹਦੀ।
ਚਨਾ ਮਸਾਲਾ ਕੀ ਏ ਛੋਲੇ ਉਬਾਲ ਲੇ ਵਿਚ ਈ ਨਾ ਰਾਤੀ ਛੋਲਿਆਂ ਚ ਦਾਲ ਪਿਓਲੀ ਥੋੜ੍ਹੀ ਜਿਹੀ ਤੇ ਛੋਲੇ ਜਿਨੇ ਤੁਸੀਂ ਲੈਣੇ ਜਿਨੇ ਬਣਾਂਦੇ ਓ ਉਵੇਂ ਬਣਾ ਲਏ ਉਸ ਤੋਂ ਬਾਅਦ ਉਹਨੂੰ ਸੀਟੀਆਂ ਦਵਾਲੋ ਆਪਣਾ ਜੈਵੇਂ ਵੀ ਇਹ ਹਲਕੇ ਜਾ ਨਮਕ ਪਾ ਕੇ ਤੇ ਖੂਬ ਸਾਰੇ ਪਿਆਜ ਦੋ ਤਿੰਨ ਗੰਨੀਆਂ ਲਸਣ ਦੀਆਂ ਅਦਰਕ ਹਰੀ ਮਿਰਚਾਂ ਲੈ ਕੇ ਨਾ ਲੋਹੇ ਦੀ ਕੜਾਈ ਚ ਭੁੰਨ ਲੋ।
ਅੱਛਾ।
ਜਦੋਂ ਤੇਲ ਛੋੜ ਜੇਗਾ ਨਾ ਉਸ ਤੋਂ ਬਾਅਦ ਪਾਣੀ ਪਾ ਕੇ ਬਸ ਉਹਨੂੰ ਭੁੰਨਦੇ ਰਹਿਣਾ ਸਾਰਾ ਮਸਾਲੇ ਦਾ ਹੀ ਸਵਾਦ ਹੈਗਾ ਜੇ।
ਅੱਛਾ ਅੱਛਾ ਅੱਛਾ ਅੱਛਾ
ਕਿ ਨਾ ਚੰਗੇ ਤਰੀਕੇ ਨਾਂ ਵਿੱਚ ਤੇਜ ਪੱਤਾ ਹੈ ਤੁਹਾਡਾ ਮੋਟੀ, ਮੋਟੀ ਲਾ ਟਮਾਟਰ ਤੁਹਾਡਾ ਮਨ ਹੈਗਾ ਪਾਲੋ ਅਸੀਂ ਤੇ ਪਾਉਂਦੇ ਨੀ ਟਮਾਟਰ
ਅੱਛਾ ਅੱਛਾ ਠੀਕ ਹੈ।
ਹਾਂ ਮੋਟੀ ਲਾਚੀ ਪਾ ਲਈ ਉਹਨੂੰ ਚੰਗੇ ਤਰੀਕੇ ਨਾਲ ਭੁੰਨ ਲੋ, ਪੂਰਾ ਮਸਾਲਾ ਪਹਿਲੇ ਤੇ ਤੇਲ ਛੱਡ ਦੇਗਾ ਫਿਰ ਪਾਣੀ ਪਾ ਪਾ ਕੇ, ਪੂਰਾ ਲੱਗੇ ਰਹੋ ਬੜੀ ਮਿਹਨਤ ਹੈਗੀ ਉਹਦੇ 'ਚ ਫੇਰ ਉਸ ਤੋਂ ਬਾਅਦ ਥੋੜਾ ਅਮਚੂਰ ਪਾ ਲਿਆਂ। ਨਮਕ, ਪਾ ਲਿਆ ਲਾਲ ਮਿਰਚ, ਕਾਲੀ ਮਿਰਚ, ਸੁੱਕਾ ਧਨੀਆ ਹਲਦੀ, ਸਾਰਾ ਕੁਛ ਪਾ ਕੇ ਭੁੰਨਦੇ ਰਵੋ। ਪੂਰਾ ਮਸਾਲਾ ਇੰਝ ਹੋਜੇਗਾ, ਪੂਰਾ ਥਿੱਕ ਹੋ ਜਾਂਦਾ ਨਾ ਮਸਾਲਾ ਫਿਰ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਨਾ, ਛੋਲੇ ਪਾ ਦੋ ਛੋਲੇ ਪਾ ਕੇ ਨਾ ਚੰਗੀ ਤਰੀਕੇ ਨਾਲ ਉਹਨੂੰ ਭੁੰਨ ਲੋ, ਛੋਲੇ ਵਿੱਚ ਪਾ ਕੇ
ਜੇ ਇਹ ਮਤਲਬ ਕਿ ਥੋੜੇ, ਅ ਸੁੱਕੇ ਸੁੱਕੇ ਬਣਾਉਣੇ ਹੁੰਦੇ ਜਾਂ ਰਸੀ ਮੈਨੇਜਰ ਕਿਸ ਤਰ੍ਹਾਂ ਬਣਾਣੇ ਹੁੰਦੇ
ਫਿਰ ਉਹ ਮਸਾਲਾ ਹੈਗਾ ਨਾ ਉਹ ਮਸਾਲੇ 'ਚ ਹੀ ਰਸ ਰਸ-ਭਿੰਨੇ ਹੈਗੇ ਨੇ, ਜੋ ਅਸੀਂ ਮਸਾਲਾ ਬਣਾਇਆ ਨਾ ਉਹ ਉਹੀ ਹਲਕਾ ਗ੍ਰਰੇਵੀ ਵਧੀਆ ਬਣ ਜਾਂਦੀ ਹੈ, ਫੇਰ ਤੁਸੀਂ, ਛੋਲੇ ਪਾ ਕੇ ਚੰਗੇ ਤਰੀਕੇ ਨਾਲ ਭੁੰਨ ਲੋ, ਫਿਰ ਅੱਧਾ ਚਮਚ ਤੁਹਾਡੀ ਮਰਜ਼ੀ ਹੈ, ਤੁਸੀਂ ਕੀ ਨਾਮ ਪੱਤੀ ਦਾ ਪਾਣੀ ਪਾਣਾ ਹੈ ਤਾਂ ਪਾ ਲਓ। ਅੱਧ ਚਮਚ ਪਾ ਕੇ, ਪਾਣੀ ਉਬਾਲ ਕੇ, ਵਿੱਚੋਂ ਪਾ ਕੇ, ਬਸ ਭੁੰਨਦੇ ਰਹੋ। ਪੂਰੇ ਇਝ, ਇਝ ਹੋ ਜਾਏ ਕਿ ਜਿਵੇਂ ਪਤਾ ਨੀ ਕੀ ਬਣ ਗਿਆ ਹੈ, ਚਿਕਨ ਵਰਗੀ ਸਮੈਲ ਆਉਂਦਾ ਕਈ ਵਾਰੀ ਇਨ੍ਹਾਂ ਵਧੀਆ, ਵਿਚ ਗਰਮ ਮਸਾਲਾ ਮਸਾਲਾ ਉੱਤੋਂ ਪਾਵੋ, ਫਿਰ ਜਦੋਂ ਤੁਸੀਂ ਖਾਣ ਲੱਗੇ ਨਾ ਉਹਦੇ ਵਿਚ ਉੱਤੇ ਨਿੰਬੂ ਗੋਲ ਗੋਲ ਕਰਕੇ ਨਾ, ਪਿਆਜ ਪਾ ਕੇ, ਤੇ ਨਿੰਬੂ ਦੇ ਸਕਿਓਰ ਵਿੱਚ ਕਰਕੇ ਉਹਨੂੰ ਨਿਚੋੜੋ ਤੇ ਨਾਲ ਬਾਜ਼ਾਰੋਂ ਕੁਲਚੇ ਮੰਗਵਾਓ ਤੇ ਖਾਓ ਇੰਨਾ ਸਵਾਦ ਆਉਂਦਾ
ਸਾਡੇ ਮੂੰਹ 'ਚ ਪਾਣੀ ਓ ਨੀ ਆਉਣ ਲੱਗ
ਹਾ ਹਾ ਹੈਂ ਮੈਂ ਕੱਲ੍ਹ ਇੱਕ ਢੋਕਲਾ ਬਣਾ ਲਾਂਗੀ ਇੱਕ ਤੁਆਡਾ, ਚਨਾ ਮਸਾਲਾ ਬਣਾ ਲਾਂਗੀ, ਮੇਰੇ ਵੀ ਗੈਸਟ ਆਏਂਗੇ ਕੱਲ੍ਹ। ਹਾਂਜੀ, ਹਾਂਜੀ, ਚਲੋ ਅਅ, ਹਾਂਜੀ ਜ਼ਰੂਰ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।